ਹੈਲੋ।
ਹੈਲੋ।
ਹਾਂਜੀ, ਸਤ ਸ਼੍ਰੀ ਕਾਲ ਭੈਣ ਜੀ।
ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੈ।
ਹਾਂਜੀ ਠੀਕ ਆ ਜੀ ਮੈਂ ਤੁਸੀਂ ਸੁਣਾਓ?
ਵੀ ਠੀਕ ਭੈਣ ਜੀ ਹੋਰ ਜੀ ਕਿਵੇਂ ਯਾਦ ਕੀਤਾ ਜੀ ਭੈਣ ਜੀ।
ਹੈਲੋ।
ਹੈਲੋ ਹਾਂਜੀ ਭੈਣ ਜ ਆਵਾਜ਼ ਆ ਰਹੀ ਹੈ ਮੇਰੀ।
ਹਾਂਜੀ ਆ ਰਹੀ ਹੈ ਭੈਣ ਜੀ ਤੁਹਾਡੀ ਆਵਾਜ਼।
ਅੱਛਾ ਭੈਣ ਜਜੀ ਹੋਰ ਸੁਣਾਓ ਬੱਚੇ ਠੀਕ ਨੇ?
ਹਾਂਜੀ ਠੀਕ ਨੇ ਜੀ ਤੁਸੀਂ ਸੁਣਾਓ?
ਮੈਂ ਸੁਣਿਆ ਤੁਹਾਡੀ ਸੱਸ ਬਿਮਾਰ ਹੋਈ ਪਈ।
ਹਾਂਜੀ ਬਸ ਉਹ ਨਾ ਗਿਰ ਗਏ ਸੀਗੇ ਭੈਣ ਜੀ ਤੇ ਜਦੋਂ ਦੇ ਉਹ ਹਾਂਜੀ ਜਦੋਂ ਦੇ ਉਹ ਗਿਰੇ ਨੇ ਨਾ ਤੇ ਤਾਂ ਦੇ ਉਹ ਥੋੜਾ ਟੁਰ ਨੀ ਸਕਦੇ ਕਿ ਉਹ ਕੈੰਦੇ ਨੇ ਬਈ ਮੈਨੂੰ ਜੈਦਾ ਦਰਦ ਹੁੰਦੀ ਏ। ਤੁਹਾਨੂੰ ਪਤਾ ਭਾਰੀ ਸਰੀਰ ਹੈਗੈ, ਤੇ ਫੇਰ ਹੁਣ
ਹਾਂ।
ਹਾਂ, ਫੇਰ ਹੁਣ ਗਿਰ ਗੇਣ ਨਾ ਤੇ ਅੰਦਰੋਂ ਦੀ ਡਾਕਟਰ ਕੋਲ ਵੀ ਚੈੱਕ ਕਰਵਾਆ ਸੀ ਡਾਕਟਰ ਕਹਿੰਦੇ ਕਿ ਇਹਨਾਂ ਦੀ ਜਿਹੜੀ ਬੈਕਬੋਨ ਹੈ ਨਾ। ਉੱਥੋਂ ਦੇ ਵੀ ਕੁਛ ਉੱਥੋਂ ਦੇ ਵੀ ਕੁਝ ਹਿੱਲ ਤੇ ਹੈ। ਤੇ ਨਾਲ ਗੋਡਿਆਂ ਵਿੱਚ ਵੀ ਗਹਿ ਪੈਦਾ ਪਰ ਇਹ ਚੀਜ਼ਾਂ ਇਕਦਮ ਨਹੀਂੀ ਹੋਈਆਂ ਉਹਨਾਂ ਦਾ ਵੇਟ ਜ਼ਿਆਦਾ ਹੈ। ਬੜਾ ਹੀ ਸ਼ੁਰੂ ਤੋਂ ਹੀ ਜ਼ਿਆਦਾ ਤੇ ਹੁਣ ਨਾ ਆ ਕੇ ਜਿਆਦਾ ਦਿੱਕਤ ਆ ਰਹੀ ਹੈ ਹਾਂਜੀ ਹਾਂਜੀ।
ਅੱਛਾ ਵੈਸੇ ਠੀਕ ਹੈ ਨਾ ਵੈਸੇ ਠੀਕ ਹੈ ਨਾ।
ਹਾਂਜੀ ਵੈਸੇ ਤਾਂ ਠੀਕ ਨੇ ਬਸ ਡਾਕਟਰ ਕੋਲ ਜਾਓ ਉਹ ਤੇ ਕਹਿੰਦੇ ਨੇ ਕਿ ਓਪਰੇਸ਼ਨ ਕਰਾਓ। ਤੇ ਹਾਂ ਬਸ ਫੇਰ ਓਪਰੇਸ਼ਨ ਹਾਂਜੀ ਇਸੇ ਕਰਕੇ ਨਾ। ਮੈਂ ਕਿਹਾ ਬਈ ਆਪਓਰੇਸ਼ਨ ਤੇ ਕਰਾਉਦੇ ਨੀ।
ਹਾਂਜੀ ਹਾਂਜੀ।
ਹਾਂ ਹਾਂ। ਤੇ ਬਸ ਇਸ ਕਰਕੇ ਨਾ ਫੇਿਰ ਅਸੀਂ ਥੋੜ੍ਹੀ ਐਵੇ ਸੈਟਿੰਗ ਬਣਾ ਦਿੱਤੀਏ।
ਹਾਂਜੀ।
ਹਾਂਜੀ ਕਿ ਉਹਨਾਂ ਨੂੰ ਥੋੜਾ ਨਾ ਵੋਕਰ ਲੈ ਕੇ ਦੇ ਦਿੱਤੀਏ। ਨਾਲ ਥੋੜ੍ਹੀ ਦਵਾਈ ਦਵਈ ਲੈ ਲਈ ਉਹਨਾਂ ਨੇ ਹਾਂਜੀ ਹਾਂਜੀ ਜਿਹਦੇ ਕਰਕੇ ਨਾ। ਹਾਂਜੀ ਉਹਨਾਂ ਨੂੰ ਦਿੱਕਤ ਨੀ ਆ ਰਹੀ।
ਅੱਛਾ ਤੇ ਭੈਣ ਜੀ ਸਾਡੇ ਨਾ ਘਰ ਦੇ ਕੋਲ ਇੱਕ ਹੋਸਪਿਟਲ ਹੈਗਾ ਜੀ ਹੱਡੀਆਂ ਦਾ ਜੇ ਤੁਸੀਂ ਜੇ ਉੱਥੇ ਵਿਖਾਉਣਾ ਉੱਥੇ ਵਿਖਾ ਲੋੋ ਆਪਣੀ ਸੱਸ ਨੂੰ।
ਹਾਂਜੀ -ਹਾਂਜੀ ਵਿਖਾ ਲਵਾਂਗੇ ਭੈਣ ਜੀ।
ਹਾਂ, ਬਹੁਤ ਵਧੀਆ ਡਾਕਟਰ ਹਾਂਜੀ ਸਹੀ ਰਾਏ ਦਿੰਦਾ ਜੇ। ਹਾਂਜੀ।
ਤੇ ਫੇਿਰ ਮੈਂ ਕਰ ਦਿਆਂਗੀ ਜੀ।
ਠੀਕ ਭੈਣ ਜੀ ਠੀਕ।
ਹਾਂਜੀ ਹੋਰ ਸੁਣਾਓ ਭੈਣ ਜੀ ਤੁਸੀਂ
ਵਧੀਆ ਭੈਣ ਜੀ ਵਧੀਆ ਤੁਸੀਂ ਸੁਣਾਓ ਬੇਟਾ ਆ ਗਿਆ ਸਕੂਲ ਤੋਂ ਤੁਹਾਡਾ?
ਹਾਂਜੀ ਹਾਂਜੀ ਆ ਗਿਆ ਹੁਣੇ ਹੁਣੇ ਆ ਗਿਆ ਤੁਹਾਡੇ ਬੱਚੇ ਵੀ ਆ ਗਏ ਹੋਣੇ ਸਕੂਲ ਤੋਂ।
ਹਾਂਜੀ ਹਾਂਜੀ ਬਸ ਹੁਣੇ ਲੈ ਗ। ਣ ਭੈਜੀ।
ਹਾਂਜੀ ਬਸ ਮੈਂ ਲੰਚ ਹੀ ਬਣਾ ਰਹੀ ਸੀਗੀ ਅੱਜ ਮੈਂ ਕੜੀ ਚਾਵਲ ਰੱਖੇ ਸੀਗੇ ਮੈਂ ਕਿਹਾ ਅੱਜ ਕੜੀ ਹਾਂਜੀ ਉਹ ਨਾ ਸਾਡੇ ਨਾਲ ਘਰ ਹੈਗਾ ਨਾ ਉੱਥੇ ਹਾਂਜੀ ਕਿਸੇ ਨੇ ਰੈਂਟ ਤੇ ਕੜੀ ਚਾਵਲ ਦੀ ਸ਼ੋਪ ਲਿੱਤੀ ਹੈ।
ਅੱਛਾ।
ਬ ਮ। ਤਾਂ ਮੈਨੂੰ ਸਕਿਕੰਦਰ ਹੈਗਾ ਨੀ, ਉਹਨਾਂ ਦੇ ਨਾਲ ਜਿਹੜਾ ਘਰ ਖਾਲੀ ਪਿਆ ਸੀਗਾ। ਹਾਂਜੀ ਉੱਥੇ ਕੜੀ ਚਾਵਲ ਦੀ ਸ਼ੋਪ ਖੁੱਲ ਗਈ ਹੈ ਤੇ ਹਾਂਜੀ, ਹਾਂਜੀ ਤੇ ਫੇਰ ਮੈਂ ਕਿਹਾ ਚਲੋ ਉਦੀ ਬੋਣੀ ਕਰਵਾਇਆ ਵਾ ਤੇ ਨਾਲ, ਨਾਲ ਮੈਂ ਕੜੀ ਚਾਵਲ ਲੈਣ ਆਈ ਆ ਉਹਦੇ ਕੋਲ ਬੰਦਾ ਖ ਉਹ ਬੰਦਾ ਖੁਸ਼ ਹੋ ਗਿਆ ਕਿ ਭੈਣ ਜੀ ਅੱਜ ਬੋਣੀ ਕਰਾਉਣ ਆਏ ਪਹਿਲੇ ਦਿਨਾਂ ਅੱਜ ਪਹਿਲਾ ਦਿਨ ਹੈਗਾ ਜੇ ਉਹਦਾ ਕੱਲ ਵਿਚਾਰਾ ਬਰਸਾਤ ਦੇ ਕਾਰਨ ਖੋਲ ਨੀ ਪਾਇਆ
ਅੱਛਾ, ਅੱਛਾ ਚਲੋ ਵਧੀਆ ਭੈਣ ਜੀ। ਕਿਸੇ ਦਾ ਵਧੀਆ ਕਰੋ ਆਪਣਾ ਵੀ ਵਧੀਆ ਹੁੰਂਦਾ ਭੈਣ।
ਹਾਂਜੀ, ਹਾਂਜੀ। ਇਹ ਤੇ ਹੈ ਹੀ ਹੈ ਜੀ ਹੋਰ ਸੁਣਾਓ ਭੈਣ ਜੀ।
ਵਧੀਆ ਭੈਣ ਜੀ ਵਧੀਆ ਤੇ ਤੁਸੀਂ ਕਹਿ ਰਹੇ ਸੀ ਮੇਰੇ ਬੇਟੇ ਦਾ ਛੁੱ ਛੁੱਟੀਆਂ ਦਾ ਕੰਮ ਨੀ ਹੋਇਆ ਤੇ ਉਹ ਹੋ ਗਿਆ ਸੀ ਛੁੱਟੀਆਂ ਦਾ ਕੰਮ ਤੇ।
ਹਾਂਜੀ, ਹਾਂਜੀ। ਲਾਸਟ ਵਿਚ ਨਾ। ਜਦੋਂ ਆਪਣੀ ਮਾਸੀ ਘਰ ਗਿਆ ਸੀ ਉੱਥੋਂ ਆਇਆ ਸ਼ਾਮੀ ਛੇ ਵਜੇ। ਉਸ ਤੋਂ ਬਾਅਦ ਜੀ ਲੱਗਿਆ ਜੋ ਦੋ ਘੰਟੇ ਤੇ ਫੋਟੋ ਕੋਈ ਫੋੋਟੋ ਸਟੇਟ ਨਾਲ ਹੀ ਦੁਕਾਨ ਜਿਹੜਾ ਕੰਮ ਪੰਜਾਹ ਰੁਪਏ ਚ ਹੁੰਦਾ ਫੋਟੋ ਸਟੇਟ ਦਾ ਉਹ ਡੇਢ ਸੌ ਰੁਪਏ ਚ। ਫੋਟੋ ਸਟੇਟ ਕਰਾ ਕੇ ਆਇਆ ਉਹ ਮਹਿੰਗਾ ਭਾਈ ਹੈਗਾ ਸਾਡੇ ਘਰ ਦੇ ਕੋਲ। ਤੇ ਉਹ ਡੇਢ ਸੌ ਰੁਪਏ ਦੀ ਫੋਟੋ ਸਟੇਟ ਕਰਾ ਕੇ ਆਇਆ ਤੇ ਕਟਿੰਗ ਕਰਕੇ ਆਪਣੀ ਭੈਣ ਨੂੰ ਵੱ ਨੂੰ ਨਾਲ ਲਾਇਆ ਸ ਤੇ ਸਾਰੀਆਂ ਚਿਪਕਾਈਆਂ ਫੋਟੋਆਂ ਤੇ ਤਾਂ ਉਹਨੇ ਫਿਰ ਸਾਰੀ ਫੋਟੋਆਂ ਲਗਾਈਆਂ।
ਅੱਛਾ ਭੈਣ ਜੀ ਅੱਛਾ, ਅੱਛਾ ਚਲੋ ਕਰ ਤੇ ਲਿਆ ਭੈਣ ਜੀ ਕੰਮ।
ਜੀ ਆ।
ਆਹ ਭੈਣ ਜੀ ਅਹ ਵੀ ਵੇਹਲਾ ਕੰਮ ਦਿੰਦੀਆਂ ਨੇ ਭੈਣ ਜੀ ਮਾਵਾਂ ਵਾਸਤੇ ਬੱਚੇ ਥੋੜਾ ਕਰ ਸਕਦੇ ਨੇ।
ਹਾਂਜੀ। ਬਸ ਉਹਦੀ ਵੱਡੀ ਭੈਣ ਨਾਲ ਲੱਗ ਜਾਂਦੀ ਹੈ ਨਾ। ਥੋੜਾ ਜਾ ਉਹਨੂੰ ਤਰਸ ਆ ਗਿਆ ਤੁਹਾਨੂੰ ਪਤਾ ਉਹ ਵਿਹਲੀ ਹੈਗੀ ਹੈ। ਥੋੜਾ ਨੇ ਨਾ ਹਜੇ ਸਕੂਲ ਸਟਾਰਟ ਨੀ ਹੋਏ। ਤੇ ਬਸ ਉਹਨੂੰ ਤਰਸ ਆ ਗਿਆ।
ਅੱਛਾ, ਅੱਛਾ।
ਹਾਂਜੀ, ਹਾਂਜੀ। ਉਹਨੇ ਫਿਰ ਨਾ ਸਾਰਾ ਨਾਲ ਕਰਾ ਦਿੱਤਾ ਕੰਮ। ਤੇ ਥੋੜ੍ਹੀ ਆਸਾਨੀ ਹੋ ਗਈ ਹਾਂਜੀ ਲਾਸਟ ਚ ਜਿਹੜੀ ਫਾਈਲ ਹੀ ਰਹਿ ਗਿਆ ਹਾਂਜੀ, ਹਾਂਜੀ। ਕੱਲ ਕਹਿ ਰਿਹਾ ਸੀ ਕੁਛ ਚੈੱਕ ਹੋ ਗਿਆ ਕੁਛ ਅੱਜ ਹੋ ਜਾਏਗਾ। ਹਾਂਜੀ, ਹਾਂਜੀ।
ਚਲੋ ਵਧੀਆ, ਵਧੀਆ ਹੋਰ ਸੁਣਾਓ ਭੈਣ ਜੀ। ਸੂਟ ਸਾਟ ਕਿੱਥੋਂ ਲੈਂਦੇ ਹੋ ਭੈਣ ਜੀ ਤੁਸੀਂ ਤੁਹਾਡੇ ਸੂਟ ਬੜੇ ਸੋਹਣੇ ਹੁੰਦੇ ਨੇ
ਹਾਂਜੀ ਹੈਲੋ!
ਹੈਲੋ, 'ਮੈਂ ਕਿਹਾ ਤੁਹਾਡੇ ਸੂਟ ਬਹੁਤ ਸੋਹਣੇ ਹੋਂਦੇ ਨੇ, ਭੈਣ ਜੀ। ਕਿੱਥੋਂ ਲੈਂਦੇ ਹੋ ਸੂਟ?
ਹਾਂ ਸੂਟ ਬਸ ਭੈਣ ਜੀ, ਮੈਂ, ਨਾ ਮੇਰੇ ਨਾਲ ਦੇ ਘਰ ਦੇ ਨਾਲ ਸ਼ੋਰੂਮ ਹੈਗਾ ਸੁਵਿਧਾ ਨਾਮ ਤੋਂ। ਤੁਹਾਨੂੰ ਪਤਾ ਸੁਵਿਧਾ ਦੀ ਬ੍ਰਾਂਚ ਹਰ ਜਗ੍ਹਾ ਹੈਗੀ ਕਰਨਾਲ ਵਿੱਚ ਵੀ ਹੈਗੀ ਹੈ
ਹਾਂਜੀ ਭੈਣਜੀ। ਹਾਂਜੀ- ਹਾਂਜੀ-ਹਾਂਜੀ।
ਹਾਂਜੀ, ਹਾਂਜੀ ਤੇ ਉਹ ਸੁਵਿਧਾ ਤੋਂ ਮੈਂ ਲਿਆਉਦੀ ਸੀਗੀ ਮ ਔਫ ਲੱਗੀ ਹੋਈ ਸੀਗੀ। ਪੰਜਾਹ ਪ੍ਰਸੈਂਟ ਹਾਂਜੀ, ਹਾਂਜੀ ਪੰਜਾਹ ਪ੍ਰਸੈਂਟ। ਹਾਂਜੀ। ਵਧੀਆ ਨਿਕਲਿਆ ਸੀਗੇ ਪੰਜਾਹ ਪਰਸੈਂਟ ਮੈਨੂੰ ਦੋ ਹਜ਼ਾਰ ਦਾ ਸੂਟ ਹਜ਼ਾਰ ਰੁਪਈਏ ਦਾ ਮਿਲਿਆ। ਉਹ ਵੀ ਰੇਡੀਮੇਡ ਭੈਣ ਜੀ ਤੁਹਾਨੂੰ ਪਤਾ ਹਜ਼ਾਰ ਰੁਪਏ ਦੀ ਸਵਾਈ ਵੀ ਨੀ ਹੈਗੀ।
ਹਾਂ ਭੈਣਜੀ ਇਹ ਤੇ ਹੈਗੀ। ਆ ਅੱਜ ਕੱਲ ਤੇ ਸਵਾਈਆਂ ਹੀ ਨੀ ਭਰਨੀਆਂ ਮਾਨ ਹੈਗੀਆ ਸੂਟ ਹੋਵੇ, ਪੰਜ ਚੋਦਾ, ਉੱਤੇ ਅੱਠ- ਸੌ ਰੁਪਏ, ਸਵਾਈ ਲੱਗ ਜਾਂਦੀ ਭੈਣ ਜੀ।
ਹਾਂ, ਇਯੋ ਤੇ ਗੱਲ ਸੀਗੀ ਫੇਰ ਮੈਨੂੰ, ਹਜ਼ਾਰ-ਰਪਏ, ਦਾ ਮੈਨੂੰ ਰੇਡੀਮੇਟ ਮਿਲ ਗਿਆ, ਤੇ ਫੇਰ ਮੈਂ ਲੇ ਆਈ। ਤੇ ਮੈਂ, ਉਹ ਸੂਟ ਵੀ, ਪਾ ਕੇ ਵੇਖਿਆ ਮੇਰੇ ਸਾਈਜ਼ ਦਾ ਐਲ, ਐਕਸਲ, ਡਬਲ ਐਕਸਲ ਸਾਰੇ ਸਾਈਜ਼ ਸੀਗੇ ਓਦੇ ਵਿੱਚ।
ਅੱਛਾ। ਚਲੋ ਐ ਤੇ ਵਧੀਆ ਹੋ ਗਿਆ ਭੈਣ ਜੀ।
ਹਾਂ, ਫਿਰ ਮੇਰਾ ਸਾਈਜ਼ ਐਕਸਲ ਹੈਗਾ। ਮੈਂ ਅਪਣੇ ਸਾਈਜ਼ ਦਾ, ਉੱਥੇ ਟ੍ਰਾਏ ਰੂਮ ਬਣਿਆ ਹੋਇਆ, ਮੈਂ ਉੱਥੇ ਪਾਕੇ ਦੇਖਿਆ ਤੇ ਮੈਨੂੰ, ਬੜਾ ਈ ਸੋਹਣਾ ਆਇਆ।
ਅੱਛਾ-ਅੱਛਾ।
ਬੱਸ ਫੇਰ, ਬੜਾ ਈ ਸੋਹਣਾ ਆਇਆ ਮੈਨੂੰ ਤੇ, ਮੈਂ ਫੇਰ ਕਿਆ ਮੈਂ ਨਾ ਐ ਲੈ ਲੈਨੀ ਆ, ਤੇ ਮੈਂ, ਬਲਕਿ ਏਕ ਨਾ ਅਪਣੀ ਮੈਂ ਏਕ ਨਾ, ਆਪਣੀ ਭੈਣ ਅਸਤੇ ਵੀ ਸੋਚਿਆ ਲੈ ਲੈਨੀ ਆ। ਪਰਨਾ ਫੇਰ ਨਾ, ਮੇਰੀ ਭੈਣ ਨੂੰ ਫੋਟੋ ਭੇਜੀ ਉਹ ਮੇਰੀ ਭੈਣ ਕਹਿੰਦੀ, ਮੈਂ ਹੁਣੇ ਲਿੱਤਾ ਸੂਟ।
ਹਾਂਜੀ, ਹਾਂਜੀ।
ਤੇ ਉਹਨੂੰ, ਪਟਿਆਲਾ ਸਲਵਾਰ ਚਾਹੀਦੀ ਨੀ ਸੀਗੀ, ਉਹ ਨਾ, ਥੋੜ੍ਹੀ ਜਿਆਦਾ ਮੋਟੀ ਹੈਗੀ ਆ ਮੇਰੀ ਭੈਣ, ਤੇ ਉਹਨੂੰ ਪਟਿਆ ਹਾਂਜੀ, ਉਹਨੂੰ ਪਟਿਆਲਾ ਸਲਵਾਰ ਕਹਿੰਦੀ ਮੈਂ, ਹੋਰ ਮੋਟ ਟੀ ਲੱਗਾਂਗੀ ਤੇ ਇਸ ਕਰਕੇ ਨਾ, ਓਨੇ, ਓਨੇ ਪਟਿਆਲਾ ਸਲਵਾਰ ਲਿੱਤੀ ਨੀ ਫਿਰ ਮੈਂ ਆਪਣਾ ਹੀ ਲੈ ਲਿਆ, ਫਿਰ ਮੈਂ ਉਹ ਕਹਿੰਦੀ ਮੇਰੇ ਵਾਸਤੇ ਨਾ ਪਜਾਮੀ ਆਲਾ ਵੇਖੀਂ। ਓ ਪਜਾਮੀ ਆਲਾ, ਉਹ ਕਹਿੰਦੇ ਅੱਜ-ਕੱਲ ਹੈ ਨੀ। ਫਰਸ਼ੀ ਸਲਵਾਰ ਚੱਲਦੀ ਪਈ ਏ, ਤੇ ਪਟਿਆਲਾ ਸਲਵਾਰ ਚੱਲਦੀ ਪੀਏ। ਬਸ ਇਸ ਕਰਕੇ ਨਾ ਤੇ ਫਿਰ ਉਨੇ ਮੈਨੂੰ ਜਿਹੜਾ, ਮੈਨੂੰ ਫਿਰ ਉਨੇ ਪਸੰਦ ਈ ਨੀ ਆਇਆ, ਫੇਰ ਮੈਂ ਕਿਆ, ਅਗਲੀ ਵਾਰ ਮੈਂ ਜਾਵਾਂਗੀ ਨਾ ਤੇ, ਮੈਂ ਅਗਲੀ ਵਾਰ ਤੇਰੇ ਅਸਤੇ ਲੈ ਆਵਾਂਗੀ, ਤੇ ਬਸ ਇਸ ਕਰਕੇ ਨਾ ਐਂ, ਫੇਰ
ਤੇ, ਭੈਣ ਜੀ ਤੁਸੀਂ ਕਹਿ ਰਹੇ ਸੀ, ਕਿ ਉਹ, ਅੱਛਾ। ਤੇ ਭੈਣ ਜੀ ਤੁਸੀ ਉਹ, ਕਹਿ ਰੇ ਸੀ, ਕਿ ਕੱਪੜੇ ਦਿੱਤੇ ਸੀ ਕਿਸੇ ਨੇ, ਤੇ ਉਹ ਬਦਲਵਾਣੇ ਸੀ ਤੇ, ਤੁਸੀਂ ਬੱਦਲਵਾਏ ਓ ਭੈਣ ਜੀ?
ਨਾ, ਹਜੇ ਭੈਣ ਜੀ, ਨਈ ਬਦਲਵਾਏ। ਬਸ ਅਜੇ ਟੈਮ ਈ ਨੀ ਲਗਿਆ, ਅੱਜ ਸ਼ਾਮੀ ਵੇਖਾਂਗੀ ਸੋਚ ਰੀ ਆਂ। ਅੱਜ ਸ਼ਾਮੀ ਬਦਲਵਾ ਕੇ ਆਵਾਂਗੀ ਫੇਰ।
ਟੈਮ ਨਾਲ ਬਦਲਵਾਓ ਫੇਰ, ਅੱਜ-ਕੱਲ ਦੇ ਦੁਕਾਨਦਾਰ ਵੀ ਏਇਓ ਜੇ
ਹਾਂ, ਜੀ-ਹਾਂਜੀ, ਤੇ ਉਹ--ਸੁਵਿਧਾ ਦਾ ਤਾਂ ਬਿੱਲ ਐ ਹੈਗਾ ਸੀ, ਤੇ ਦੂਜੇ ਆਲੀ ਦੁਕਾਨ ਦਾ ਬਿੱਲ ਨੀ ਹੈਗਾ ਸੀ, ਸਾਡੇ ਕੋਲ।
ਤੇ ਭੈਣਜੀ, ਉਹ ਤੇ ਚਲੋ, ਫੇਰ ਕੋਈ ਗੱਲ ਨੀ। ਤੁਸੀਂ ਮੇਰਾ, ਉਹਦਾ ਨੰਬਰ ਪਾ ਲੈਣਾ। ਉਹ ਵਲਾ, ਨੰਬਰ ਪਵਾ, ਲੈਣਾ ਨਾ।
ਅੱਛਾ। ਜਿਦੇ -ਜਿਦੇ ਪਿੱਛੇ ਅਹ ਤਿੰਨ-ਸੌ ਚੋਦਾ ਆਂਦੈ।
ਹਾਂਜੀ-ਹਾਂਜੀ-ਹਾਂਜੀ, ਉਹ ਨੰਬਰ ਪਵਾ ਲੈਣਾ।
ਹਾਂਜੀ-ਹਾਂਜੀ ਤੇ ਫੀਮੇਲ ਅਲਾ ਕੇ, ਮੇਲ ਆਲਾ?
ਮੇਲ, ਫੀਮੇਲ ਵਾਲਾ, ਫੀਮੇਲ ਵਲਾ, ਫੀਮੇਲ ਵਾਲਾ। ਹਾਂ, ਫੀਮੇਲ ਵਾਲਾ ਨੰਬਰ ਪਵਾ ਲੇਣਾ ਹਾਂ-ਹਾਂ-ਹਾਂ-ਹਾਂ। ਹੋਰ ਸਣਾਓ, ਭੈਣ ਜੀ?
ਹਾਂਜੀ, ਸਭ ਠੀਕ-ਠਾਕ ਤੁਹੀ ਸੁਣਾਓ? ਤੁਸੀ ਕੀ ਬਣਾਇਆ ਸੀਗਾ, ਅੱਜ?
ਅਜ ਕੀ ਬਣਾਇਆ ਸੀ, ਕਲ ਚਾਵਲ ਮੈਂ ਹ
ਹੈਲੋ। ਹਾਂਜੀ, ਭੈਣਜੀ। ਹੋਰ ਤੁਸੀਂ ਕੀ ਬਣਾਇਆ ਸੀਗਾ ਅੱਜ?
ਮੈਂ ਕਿਆ ਭੈਣਜੀ, ਸ਼ਿਮਲਾ ਮਿਰਚ, ਆਲੂ ਬਣਾਣੇ।
ਅੱਛਾ- ਅੱਛਾ। ਚਲੋ, ਵਧੀਆ ਕੀਤਾ ਜੇ। ਉਹ ਸਾਰੇ, ਸ਼ੌਕ ਨਾਲ, ਖਾ ਲੈਣਗੇ ਭੈਣ ਜੀ ਬੱਚੇ।
ਜੇ ਆਲੂ- ਆਲੂ, ਖਾ ਲੈਂਦੇ ਨੇ ਬੱਚੇ।
ਚਲੋ, ਇਹ ਵੀ, ਗੱਲ ਠੀਕ ਏ। ਨਾਲ ਰੇਤਾ, ਪਾ ਲੈਂਦੇ ਹੋਣੇ ਹੋ।
ਭੈਜੀ, ਹਾਂਜੀ- ਹਾਂਜੀ। ਰੇਤੇ ਦੇ ਲਾਰੇ, ਤੇ ਖਾਈ ਲੈਂਦੇ ਨੇ ਬੱਚੇ। ਹਾਂਜੀ- ਹਾਂਜੀ। ਹਾਂਜੀ, ਹਾਂਜੀ, ਭੈਣ ਜੀ, ਉਹ ਸਕੂਲ ਵਾਲੇ, ਵੀ ਐਸੇ ਹੈਗੇ ਨੇ। ਸਕੂਲ ਵਾਲੇ, ਵੀ ਐਸੇ ਹੈਗੇ ਨੇ। ਕੱਲ ਸਕੂਲ ਖੋਲੇ ਨੇ। ਤੇ ਅੱਜ ਟੈਸਟ। ਛੱਡੇ ਸੀ। ਮੇਰੇ ਛੋਟੇ, ਮੁੰਡੇ ਦੋ। ਹਾਂਜੀ, ਹਾਂਜੀ, ਅਜ। ਅੱਜ ਮੇਰੇ ਛੋਟੇ ਦੇ। ਦੋ ਟੈਸਟ, ਹੈਗੇ ਸੀ, ਜੇ। ਭੈਣਜੀ।
ਅੱਛਾ ਜੀ। ਪਹਿਲੇ ਦਿਨ ਹੀ ਦੂਜੇ ਦਿਨ ਹੀ।
ਹਾਂਜੀ। ਪੈਲੇ ਦਿਨ ਈ ਦੋ ਟੈਸਟ ਰੱਖ ਛੜੇ, ਨੇ।
ਔ ਪਰ, ਸਾਡੇ ਤੇ ਹੁਣ ਪਰਸੋਂ ਮੀਟਿੰਗ, ਹੈਗੀ ਵੇ। ਪੇਰੈਂਟਸ ਮੀਟਿੰਗ, ਹਾਂ। ਉਹ ਜੇੜੇ
ਮ ਤੋਂ ਪਹਿਲੇ ਕਰਤੀ ਸੀ। ਨੇ ਮਿੱਟੀ
ਹਾਂ। ਸਾਡੀ ਛੁੱਟੀਆਂ, ਅਚਾਨਕ ਹੋਈ ਸੀ, ਨਾ। ਫੇਰ ਉਨਾਂ ਨੇ, ਮੀਟਿੰਗ ਕਰ ਨੀ ਪਾਏ। ਤੇ ਫੇਰ ਇਸ ਕਰਕੇ, ਹੁਣ ਮੀਟਿੰਗ ਹੈਗੀ, ਜੇ। ਉਹ ਵਾਲੀ, ਜੇ ਪਹਿਲਾਂ ਹੁਣ ਨੇ। ਟਾਉਣਗੇ ਤੇ, ਅਗਲਾ ਫੇਰ, ਟੈਸਟ ਰੱਖਣਗੇ ਨਾ।
ਹਾਂਜੀ- ਹਾਂਜੀ। ਸਾਡੇ ਤਾ ਹੁਣ ਮੈਂ। ਅਗਲੇ ਪੇਪਰਾਂ ਤੋਂ, ਪਹਿਲੇ ਹੋਏਗੀ, ਮੀਟਿੰਗ।
ਅੱਛਾ- ਅੱਛਾ। ਹਾਂ, ਜਿਥੇ ਤੁਸੀਂ ਭੈਣ ਜੀ। ਮੈਂ ਤੁਹਾਡੇ ਕੋਲ, ਇਹ ਪੁੱਛਣਾ ਸੀ।
ਹਾਂਜੀ, ਹਾਂਜੀ। ਭੈਣਜੀ, ਗੱਡੀ ਚਲਾ ਲੈਂਦੇ ਹ ਅਸੀਂ।
ਚਲੋ ਠੀਕ ਹੈ। ਭੈਣ ਜੀ, ਇਹ ਵੀ ਵਧੀਆ।
ਹਾਂਜੀ, ਹਾਂਜੀ, ਇਹ ਤੇ ਹੈ। ਗਰਮੀ ਬਹੁਤ ਹੈ। ਭੈਣ ਜੀ। ਫੇਰ ਉਹ ਨਾਲੇ, ਮੇਰੀ ਦਰਣੀ ਦਾ, ਦਰਾਣੀਆਂ ਦੇ, ਵੀ ਬੱਚੇ ਨਾ। ਫੇਰ ਉਹ ਇਕੱਠੇ ਲੈ ਆਈਦਾ।
ਹਾਂ ਇਹ ਵੀ, ਗੱਲ ਠੀਕ, ਕੀਤੀ ਤੁਸੀਂ।
ਹਾਂਜੀ, ਭੈਣ ਜੀ ਹਾਂਜੀ। ਹਾਂ, ਇੱਕੋ ਚੱਕਰ, ਕੱਟੀ ਦਾ ਭੈਣ ਜੀ ਫੇਰ। ਫੇਰ, ਵੱਖਰਾ- ਵੱਖਰਾ, ਕੌਣ ਜਾਵੇ। ਆਹ ਉਹ ਵੀ, ਵੱਖਰੀ ਜਾਵੇ, ਉਹ ਵੀ ਵੱਖਰੀ। ਫੇਰ, ਜਾਂ ਇਸ ਕਰਕੇ ਲੈ ਆਈ ਦਾ। ਇੱਕੋ ਵਾਰੀ ਲੈ ਆਈਦਾ।
ਹਾਂ, ਇਹ ਵੀ ਵਧੀਆ, ਗੱਲ ਹੈ। ਕਾਰ ਟੈਮ ਸਿਰ ਸਿੱਖ ਲੀਜੇ।
ਹਾਂਜੀ, ਭੈਣਜੀ, ਹਾਂਜੀ।
ਹਾਂਜੀ।
ਚਲੋ ਭੈਣ ਜੀ ਵੀ ਕੋਈ ਆਇਆ ਵ ਤੇ ਮੈਂ ਹੁਣੇ ਰੁਕ ਕੇ ਕਰਨੀ ਆ ਫਿਰ ਫੋਨ ਭੈਣ ਜੀ ਠੀਕ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸ ਠੀਕ ਚਾਵਲਾ ਹੀ ਮਾਰੀ ਜਾਓ ਬਹਿ ਗਏ ਉਹ ਕਹਿ, ਰਿਹਾ ਸੀ ਕਿ, ਮ ਨਾ। ਸੱਲ ਹੋਏ ਮੇਰੇ ਮੇਲੇ ਵੀ ਮੈ ਉਹਨਾਂ, ਦੇ ਫੋਨ ਤੇ, ਕਿਹਾ ਸੀ, ਘਰ ਚੜਣਾ। ਤੇ ਮੈਂ, ਸ ਐ ਕਿਹਾ ਕਿ। ਮੇਰੇ ਅਜੇ, ਪੂਰੇ ਕੋਈ, ਨੂੰ ਕੋਲ ਹੀ ਨ ਕੁਟੀਰੀ ਸਾਈ ਮੋ ਦੀ ਘੱਟ ਨ ਅਛਾ।
ਹਾਂਜੀ।